ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਹੈਲੋ ਸਸ ਸ਼੍ਰੀ ਅਕਾਲ ਜੀ।
ਸਸ ਸ੍ਰੀ ਅਕਾਲ, ਠੀਕ ਓ ਤੁਸੀਂ?
ਹਾਂਜੀ, ਮੈਂ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਓ?
ਬਸ ਵਧੀਆ ਬੋਤ ਵਧੀਆ ਅੱਜ ਕਿਵੇਂ ਤੁਸੀਂ ਕੋਲ ਕੀਤਾ ਬੜੇ ਦਿਨਾਂ ਬਾਅਦ ਫੋਨ ਕੀਤਾ। ਤਾ
ਹਾਂਜੀ ਮੈਂ ਨਾ ਕਾਫੀ ਟਾਈਮ ਤੋਂ ਸੋਚਦੀ ਸੀ ਤੁਹਾਨੂੰ ਫੋਨ। ਕਰਾਂ ਲੇਕਿਨ ਮੈਨੂੰ ਟਾਈਮ ਨੀ ਮਿਲ ਪਾ ਰਿਹਾ ਸੀ ਤੇ ਮੈਂ ਨਾ ਉਹ ਇੱਕ ਨੇ ਮਤਲਬ ਮੇਰੀ ਸਹੇਲੀ ਨੇ ਤੇ ਉਹਦੇ ਦੋ ਬੱਚੇ ਨੇ ਤੇ ਉਹਨੇ ਨਾ ਕੋਚਿੰਗ ਕਲਾਸ ਜੁਆਇਨ ਕਰਨੀ ਸੀ ਮੈਂ ਸੁਣਿਆ ਤੁਸੀਂ ਕਲਾਸਾਂ ਦਿੰਦੇ ਹੋ ਹੁਣ।
ਹਾਂਜੀ ਹਾਂਜੀ ਮੈਂ ਹੁਣ ਸਟਾਰਟ ਕੀਤੀ ਹੈ ਰੀਸੈਂਟਲੀ ਹੁਣ ਮੇਰੇ ਕੋਲ ਆਂਦੇ ਨੇ ਚਾਰ ਪੰਜ ਬੱ। ਚੇ ਮੈਂ ਬੋਰਡ ਵੀ ਲਾਇਆ ਦਾ ਬਾਹਰ ਬਈ। ਟਿਊਸ਼ਨ ਲਈ ਆ ਜਾਣ ਬੱਚੇ, ਹਾਂਜੀ।
ਤੋਂ ਸ਼ੁਰੂ ਕੀਤਾ ਤੁਸੀਂ ਇਹ ਕੰਮ?
ਮੈਨੂੰ ਇੱਕ ਦੋ ਹਫ਼ਤੇ ਹੋਏ ਨੇ ਹਾਲੇ ਹੁਣ ਹੀ ਸਟਾਰਟ ਕੀਤਾ। ਬੱਚਿਆਂ ਦੀ ਛੁੱਟੀਆਂ ਨੇ ਨਾ ਤੇ ਬੱਚੇ ਥੋੜੇ ਫੇਰ ਘੱਟ ਆ ਰਹੇ ਨੇ ਨਾਨੀ ਵਗੈਰਾ ਘਰ ਗਏ ਦੇ ਨੇ
ਹਾਂਜੀ ਹਾਂਜੀ ਇਹ ਤਾਂ ਤੁਸੀਂ ਬੜਾ ਚੰਗਾ ਕੰਮ ਕੀਤਾ ਕਿਉਂਕਿ ਤੁਹਾਨੂੰ ਪਤਾ। ਤੁਹਾਡੇ ਸਾਈਡ ਚ ਬੱਚੇ ਵੀ ਬਥੇਰੇ ਹੈਗੇ ਨੇ ਤੇ ਮੇਰੀ ਸਹੇਲੀ ਦੇ ਦੋ ਬੱਚੇ ਨੇ। ਤੇ ਉਹ ਪੜ੍ਹਦੇ ਨੇ ਇੱਕ ਛੇਵੀਂ ਚ ਪੜ੍ਹਦਾ ਤੇ ਇੱਕ ਸੱਤਵੀਂ ਚ ਪੜ੍ਹਦਾ ਉਹਨੇ ਟਿਊਸ਼ਨ ਲਈ ਆਣਾ ਸੀ ਤੁਹਾਡੇ ਕੋਲ। ਤੇ ਤੁਸੀਂ ਪੜ੍ਹਾ ਦੋਗੇ ਉਹਨਾ ਨੂੰ।
ਹਾਂਜੀ ਹਾਂਜੀ ਜ਼ਰੂਰ ਕਿਹੜੇ ਸਕੂਲ ਜਾਂਦੇ ਨੇ? ਪੜ੍ਹਾ ਦਾਂ ਗੀ ਇੰਗਲਿਸ਼ ਮੀਡੀਅਮ ਏ ਉਹਨਾਂ ਦਾ।
ਹਾਂਜੀ ਹਾਂਜੀ ਇੰਗਲਿਸ਼ ਮੀਡੀਅਮ ਹੈਗਾ ਸਾਡੇ ਐੱਥੇ ਹੀ ਸਕੂਲ ਹੈਗਾ ਨਾਲ ਹੀ ਬੜਾ। ਫੇਮਸ ਸਕੂਲ ਹੈਗਾ ਹੈ ਤੇ ਉੱਥੇ ਈ ਜਾਂਦੇ ਨੇ। ਤੇ ਪਿਛਲੀ ਵਾਰ ਉਹਨਾਂ ਦਾ ਉਹਨਾਂ ਦੇ। ਪਰਸੈਂਟ ਆਏ ਸੀ ਇੱਕ ਦੇ ਸੱਤਰ ਪ੍ਰਸੈਂਟ ਆਏ ਸੀ ਤੇ ਇੱਕ ਦੇ ਪਿਚਾਸੀ ਪ੍ਰਸੈਂਟ ਆਏ ਸੀ। ਤੇ ਬੱਚੇ ਤੇ ਪੜ੍ਹਨ ਚ ਹੁਸ਼ਿਆਰ ਨੇ ਤੇ ਫਿਰ ਤੁ।
ਦਾਂਗੇ ਤੁਸੀਂ ਭੇਜਦੇ ਨਾ ਕੋਈ ਨੀ।
ਹਾਂਜੀ ਤੇ ਤੁਸੀਂ ਫਿਰ ਕਦੋਂ ਤੋਂ ਕਲਾਸਾਂ ਸ਼ੁਰੂ ਕਰੋਗੇ ਮਤਲਬ ਹੁਣ ਤੇ ਛੁੱਟੀਆਂ ਚੱਲਦੀਆਂ ਵੀਆਂ ਨਾ।
ਹਾਂ ਬੱਚੇ ਨਾਨੀ ਘਰ ਗਏ ਦੇ ਨੇ ਜਿਹੜੇ ਮੇਰੇ ਕੋਲ ਆਂਦੇ ਨੇ ਕੋਚਿੰਗ ਲਈ ਉਹ ਸੰਡੇ ਨੂੰ ਆ ਜਾਣਗੇ ਮੰਡੇ ਤੋਂ ਸਟਾਰਟ ਨੇ ਕਲਾਸਾਂ ਤੁਸੀਂ ਭੇਜ ਦੇਣਾ।
ਹਾਂਜੀ ਪਰ ਐਹ ਬੱਚੇ ਤੇ ਛੁੱਟੀਆਂ ਤੋਂ ਬਾਅਦ ਹੀ ਆਣਗੇ ਕਿਉਂਕਿ ਐਹ ਨਾ ਹਜੇ ਘੁੰਮਣ ਗਏ ਨੇ ਅੰਮ੍ਰਿਤਸਰ ਤੇ ਉੱ
ਹਾਂਜੀ ਕੋਈ ਨੀ ਜਦੋਂ ਮਰਜੀ ਆ ਜਾਣ
ਹਾਂ
ਠੀਕ ਏ ਫੇਰ ਛੁੱਟੀਆਂ ਦਾ ਕੰਮ ਤਾਂ ਆ। ਪੇ ਈ ਕਰ ਲਣਗੇ ਨਾ ਫ਼ਿਰ ਬਾਕੀ ਤਾਂ ਫ਼ਿਰ ਮੈਂ ਅੱਗੋਂ ਦੀ ਸਟਾਰਟ ਕਰਾਉਂਗੀ ਕਿਉਂਕਿ।
ਹਾਂ ਹਾਂਜੀ ਹਾਂਜੀ ਬਸ ਤੁਸੀਂ ਉਹਨਾਂ ਨੂੰ ਵਧੀਆ। ਪੜ੍ਹਾ ਦੇਣਾ ਵੈਸੇ ਤੇ ਮੈਂ ਤੁਹਾਡੇ ਬਾਰੇ ਸੁਣਿਆ ਸੀ ਤੁਸੀਂ ਬਹੁਤ ਵਧੀਆ ਪੜ੍ਹਾਦੇ ਹੋ। ਤੇ ਮੇਰੀ ਸਹੇਲੀ ਮੈਨੂੰ ਕਾਫੀ ਟੈਮ ਤੋਂ ਕਹਿੰਦੀ ਵੀ ਸੀਗੀ ਉਹਨਾਂ ਨੂੰ ਗੱਲ ਕਰੋ ਤੇ ਤੁਸੀਂ ਤੁਹਾਡਾ ਘਰ ਵੀ ਫ਼ਿਰ ਨੇੜੇ ਪੈਂਦਾ ਹੈ ਤੇ ਤੁਸੀਂ ਹਜੇ ਕੋਈ। ਇੰਸਟਾ ਤੇ ਪਾਇਆ ਨੀ ਆਪਣਾ ਪੈਫਲੇਟ ਨੀ ਪਾਇਆ ਤੁਸੀਂ
ਨਹੀਂ ਨਹੀਂ ਹਲੇ ਨਹੀਂ ਪਾਇਆ ਕਿਉਂਕਿ ਹੁਣੇ ਤਾਂ ਸਟਾਰਟ ਕੀਤਾ ਹੈ ਨਾ। ਪਰ ਹੁਣੇ ਵੀ ਚਾਰ ਪੰਜ ਬੱਚੇ ਆਨੇ ਸ਼ੁਰੂ ਹੋ ਗਏ ਨੇ। ਫਿਰ ਮੈਂ ਬੋਰਡ ਲਾ ਦਿੱਤਾ ਬਾਹਰ ਹੁਣ ਮੈਂ ਪਾ ਦਾਂਗੀ ਸੋਸ਼ਲ ਮੀਡੀਆ ਤੇ। ਤੇ ਵੀ ਕਰਦਾਂਗੀ ਥੋੜਾ ਹੋ ਜਾਏਗਾ ਫ਼ਿਰ
ਪੜ੍ਹਾ ਲੈਂਦੇ ਹੋ
ਹਾਂਜੀ ਟੈਂਥ ਤੱਕ ਹੀ ਪੜ੍ਹਾਨੀ ਹਾਂ ਮੈਂ ਜ਼ਿਆਦਾ ਨੀ। ਫ਼ਿਰ ਉਹ ਜ਼ਿਆਦਾ ਹੋ ਜਾਂਦਾ ਨਾ ਕਿਉਂਕਿ ਘਰ ਵੀ ਹੈਗਾ ਫੇਰ ਆਪਣੇ ਵੀ ਬੱਚੇ ਨੇ ਫਿਰ ਥੋੜਾ ਹੋ ਜਾਂਦਾ।
ਹਾਂਜੀ ਇਹ ਗੱਲ ਤਾਂ ਤੁਸੀਂ ਸਹੀ ਐ ਤੁਸੀਂ ਵੱਡੇ। ਬੱਚਿਆਂ ਨੂੰ ਨਹੀਂ ਪੜ੍ਹਾਓਗੇ ਗਿਆਰਵੀਂ ਬਾਰਵੀਂ ਤੇ ਮੇਰੇ ਨਾ ਨੋਨਚ ਹੈਗੇ ਨੇ ਕਾਫੀ ਬੱਚੇ। ਤੇ ਉਹ ਨੇ ਟਿਊਸ਼ਨ ਰੱਖਣੀ ਹੈ ਕਾਮਰਸ ਦੇ ਹੈਗੇ ਨੇ। ਤੇ ਤੁਹਾਡੀ ਕੋਈ ਸ੍ਹੇਲੀ ਸੂਲੀ ਪੜ੍ਹਾਉਂਦੀ ਆ ਤੇ ਦੱਸ ਦੋ।
ਤੁਸੀਂ ਯ ਤਾਂ ਮੈਨੂੰ ਭੇਜ ਕੇ ਵੇਖ ਲੈਨਾ ਮੈਂ ਪੜ੍ਹਾ ਦਾਂਗੀ ਕਿਉਂਕਿ ਟਾਈਮਿੰਗ ਤਾਂ ਸੇਮ ਹੀ ਰੱਖਾਂਗੀ। ਛੋਟੇ ਬੱਚੇ ਬੱਚੇ ਤਾਂ ਚਾਰ ਪੰਜ ਨੇ ਵੱਡੇ ਬੱਚੇ ਦੋ ਹੀ ਹੋਣਗੇ ਦੋ ਤਿੰਨ ਮੈਂ ਪੜ੍ਹਾ ਦਾਂਗੀ। ਫੇਰ ਇਹ ਸਾਰਾਰੇ
ਹਾਂਜੀ। ਚਾਹੇ ਤੁਸੀਂ ਔਖਾ ਸੌਖਾ ਟਾਈਮ ਕੱਢ ਲੈਣਾ ਪਰ ਉਹਨਾਂ ਦੇ ਇਕੋਨੋਮਿਕਸ ਤੇ ਅਕਾਂਊਂਟ ਪੜਨਾ। ਉਹਨਾ ਨੂੰ ਨਾ ਹਜੇ ਦਿੱਕਤ ਹੁੰਦੀ ਹੈ ਬੜੀ ਜ਼ਿਆਦਾ, ਤੇ ਨਵੀਂ ਨਵੀਂ ਅਹ ਗਿਆਰਵੀਂ ਕਲਾਸ ਚ ਆਏ ਨੇ ਨਾ ਉਹ।
ਅੱਛਾ ਕੋਈ ਨੀ ਭੇਜ ਦੇਣਾ ਮੈਂ ਘਰ ਕਰ ਆ ਦਾਂਗੀ।
ਹਾਂ ਤੇ ਬਾਕੀ ਤੁਸੀਂ ਛੋਟੇ ਬੱਚਿਆਂ ਨੂੰ ਸਾਰੇ ਸਬਜੈਕਟ ਕਰਾਉਂਦੇ ਓ? ਜਾਂ ਇੱਕ ਅੱਧਾ ਕਰਾਂਦੇ ਓ ਜਿਵੇਂ ਮੈਥ ਹੋ ਗਿਆ ਸਾਇੰਸ ਹੋ ਗਿਆ।
ਕਰਾਂਨੀ ਆਂ ਛੋਟੇ ਬੱਚਿਆਂ ਨੂੰ ਤਾਂ ਮੈਂ ਸਾਰੇ ਹੀ ਕਰਾਂਨੀ ਆਂ।
ਅੱਛਾ ਤੇ ਤੁਸੀਂ ਬਹੁਤ ਵਧੀਆ ਕਰਦੇ ਕਿਉਂਕਿ ਉਹਨਾਂ ਨੇ ਸਾਰੇ ਸਬਜੈਕਟਾਂ ਦੀ ਟਿਊਸ਼ਨ ਰੱਖਣੀ ਐ ਨਾ।
ਹਾਂਜੀ ਹਾਂਜੀ ਕੋਈ ਨੀ ਹੋਰ ਦੱਸੋ ਤੁਸੀਂ ਠੀਕ ਹੋ?
ਹਾਂਜੀ ਮੈਂ ਬਹੁਤ ਵਧੀਆ ਹੁਣ ਤਾਂ ਤੁਸੀਂ ਵਿੱਖਦੀ ਵੀ ਨਹੀਂ।
ਹਾਂਜੀ ਬਸ ਵੈਸੇ ਹੀ ਟਾਈਮ ਹੀ ਨਹੀਂ ਲੱਗਦਾ, ਇੰਨੀ ਤਾਂ ਗਰਮੀ ਏ ਇੰਨੀ ਧੁੱਪ ਹੁੰਦੀ ਏ ਇਸ ਕਰਕੇ ਫਿਰ, ਹਾਂਜੀ। ਹਾਂਜੀ ਉਓਹੀਓ ਤਾਂ।
ਔਰ ਤੁਹਾਡੇ ਘਰ ਸਾਰੇ ਠੀਕ ਨੇ ਬੱਚੇ ਠੀਕ ਨੇ ਤੁਹਾਡੇ?
ਕੀ ਬਹੁਤ ਵਧੀਆ ਸਾਰੇ ਠੀਕ ਨੇ ਬਲਕਿ ਬੱਚੇ ਤਾਂ ਕਹਿ ਰਹੇ ਸੀ ਨਾਨੀ ਘਰ ਲੈ ਕੇ ਚਲੋ ਪਰ ਇੰਨੀ ਗਰਮੀ ਏ ਕਿੱਥੇ ਜਾਣਾ ਹੁੰਦਾ ਇੰਨੀ
ਹਾਂ ਹਾਂ ਬਹੁਤ ਬਹੁਤ ਲੋ ਚੱਲਦੀ ਵ ਬਾਹਰ ਤੇ ਬੜੀ
ਹਾਂਜੀ, ਹੋਰ ਤੁਸੀਂ ਠੀਕ ਓ? ਤੁਹਾਡੀ ਦਵਾਈ ਵਗੈਰਾ ਚੱਲਦੀ ਹੁਣ ਤੁਹਾਡੀ ਦਵਾਈ ਚੱਲ ਰਹੀ ਸੀ ਨਾ ਪਹਿਲੇ, ਹਾਂਜੀ।
ਤੋਂਨੂੰ ਪਤਾ ਮੌਸਮ ਬਾਰ ਬਾਰ ਬਦਲ ਜਾਂਦੈ। ਤੇ ਬਸ ਦਵਾਈ ਹੁਣ ਨ ਬੰਦ ਹੋਈ ਏ ਬਸ ਹੁਣ ਮੈਨ ਡਾਕਟਰ ਨੇ ਬਿਲਕੁਲ ਡਾਕਟਰ ਨੇ ਬਿਲਕੁਲ ਮਨਾ ਕੀਤਾ ਕਹਿੰਦੇ ਘਰੋਂ ਤੋਂ ਬਾਹਰ ਨਿਕਲਣਾ ਹੀ ਨੀ ਬਿਲਕੁਲ।
ਹਾਂ। ਤੇ ਦਵਾਈਆਂ ਵੀ ਬੰਦਾ ਕਿੰਨੀਆਂ ਹੀ ਖਾਵੇ ਇੰਨੀ ਗਰਮ ਹੁੰਦੀਆਂ ਨੇ ਇੱਕ ਡਾਕਟਰ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਯੋ।
ਹਾਂ ਬਿਲਕੁਲ, ਹਾਂ ਓਨਾ ਹੀ ਫੈਦਾ ਆਏਗਾ ਜਿਵੇਂ ਕਿ ਖੀਰੇ ਖਾ ਲਏ ਟਮਾਟਰ ਖਾ ਲਏ ਡਾਕਟਰ ਨੇ ਮੈਨੂੰ ਇਹ ਕਹਿ ਕੇ ਹਲਕਾ ਹਲਕਾ ਭੋਜਨ ਕਰਨਾ ਹਲਕੀ ਰੋਟੀ ਖਾਣੀ ਜ਼ਿਆਦਾ ਭਾਰ ਨੀ ਖਾਣਾ। ਤੱਲੇ ਚੀਜ਼ਾਂ ਤੇ ਬਿਲਕੁਲ ਹੀ ਮਨਾ ਕਰਦੀਆਂ ਨੇ।
ਹਾਂਜੀ ਹਾਂ ਹਾਂ ਸੱਚੀ ਮੈਂ ਤੁੂੰ ਮੈਨੂੰ ਯਾਦ ਆਇਆ ਮੈਂ ਤੁਹਾਡੀ ਫੋਟੋਜ਼ ਵੇਖੀਆਂ ਸੀ। ਤੁਸੀਂ ਪਿੰਕ ਡਰੈਸ ਪਾਈ ਦੀ ਸੀ, ਇੰਨੀ ਵਧੀਆ ਲੱਗ ਰਹੀ ਸੀ। ਤੁਸੀਂ ਕਿੱਥੋਂ ਲਿੱਤੀ ਸੀ?
ਅੱਛਾ ਕਦੋਂ ਐ ਜੋ ਮੈਂ ਇੱਕ ਤਿੰਨ ਚਾਰ ਦਿਨ ਪਹਿਲੇ ਪਾਈ ਸੀ। ਸਟੇ
ਹਾਂ ਹਾਂ ਬਹੁਤ ਵਧੀਆ ਲੱਗ ਰਹੀ ਸੀ। ਤੁਹਾਡੀ ਪਿੰਕ ਡਰੈਸ ਤਾਂ ਮੈਨੂੰ ਸੱਚੀ ਬੜੀ ਪਸੰਦ ਆਈ। ਤੁਸੀਂ ਕਿੱਥੋਂ ਲਿੱਤੀ ਸੀ?
ਔਨਲਾਈਨ ਮੰਗਾਈ ਸੀ।
ਅੱਛਾ, ਓਨਲਾਈਨ ਕੱਪੜੇ ਆ ਜਾਂਦੇ ਨੇ ਵਧੀਆ? ਬਲਕਿ ਮਤਲਬ ਅਸੀਂ ਤਾਂ ਫੇਸ ਟੂ ਫੇਸ ਆ ਕੇ ਲੈਂਨੇ ਆਂ ਐਵੇਂ ਤਾਂ ਸਾਨੂੰ ਉਹ ਲੱਗਦਾ ਵੀ ਪੈਸੇ ਵੀ ਇੰਨੇ ਦੋ, ਡਰੈਸ ਤੁ ਵਧੀਆ ਨਾਏ ਤੇ ਕੋਈ ਉਹ ਤਾਂ ਨੀਂ ਹੈਗਾ।
ਤੇ ਲੱਗਦਾ, ਲੇਕਿਨ ਉਹ ਨਾ ਥੱਲੇ ਔਨਲਾਈਨ ਥੱਲੇ ਤੁਸੀਂ ਜਾਓਗੇ ਨਾ ਰਿਵਿਊ ਲਿਖੇ ਹੁੰਦੇ ਨੇ ਉਹਨਾਂ ਨੂੰ ਕਪੜੇ ਕੱਪੜਿਆਂ ਨੂੰ ਸਟਾਰ ਮਿਲੇ ਨੇ ਜਿਵੇ ਫਾਈਵ ਸਟਾਰ ਫੋਰ ਸਟਾਰ ਉਹ ਰੇਟਿੰਗ ਵੇਖ ਕੇ ਕੱਪੜਾ ਲੈਦੀ ਆ ਮੈਂ ਤੇ ਤੁਸੀਂ ਵੀ ਟਰਾਈ ਕਰਨਾ ਬਹੁਤ ਵਧੀਆ ਨਿਕਲੀ ਉਹ ਡਰੈੱਸ ਨਾ ਫੈਬਰਿਕ ਬੜਾ ਵਧੀਆ ਸੀ, ਤੇ ਉਹਦਾ ਕੋਈ ਰੇਟ ਵੀ ਇੰਨਾ ਜ਼ਿਆਦਾ ਨੀ ਹੈਗਾ ਬਹੁਤ ਵਧੀਆ ਪਰ ਇਹ ਵੀ ਕਿ ਅਸੀਂ ਪਾਰਟੀ ਵਾਰਟੀ ਚ ਵਧੀਆ ਤਰ੍ਹਾਂ ਆਰਾਮ ਨਾਲ ਪਾ ਕੇ ਜਾ ਸਕਦੇ
ਅੱਛਾ ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ। ਡਰੈਸ ਬਹੁਤ ਹੀ ਜ਼ਿਆਦਾ, ਤੇ ਜਾਗੋ ਦਾ ਵੀ ਤੁਹਾਡਾ ਸੂਟ ਬੜਾ ਵਧੀਆ ਲੱਗਿਆ ਮੈਨੂੰ ਸ਼ਰਾਰਾ ਸ਼ਰਾਰੇ ਵਾਲਾ, ਮੈਂ ਵੇਖਿਆ ਸੀ।
ਤੇ ਮੈਂ ਕੱਪੜਾ ਲੈ ਕੇ ਆਈ ਸੀ। ਉਹ ਤੇ ਬੜਾ ਮਹਿੰਗਾ ਕੱਪੜਾ ਆਇਆ ਸੀ ਤੇ ਉਹਨੂੰ ਮੈਂ ਸਵਾਇਆ ਸੀ, ਜੋ ਤੁਹਾਡੀ ਸਹੇਲੀ ਨੀ ਹੈਗੀ, ਮੈਂ ਉਹਦੇ ਕੋਲ ਹੀ ਸਵਾਇਆ ਸੀ ਉਹ ਸੂਟ ਜੋ।
ਅੱਛਾ ਅੱਛਾ ਹਾਂ ਉਹ ਬੜੇ ਵਧੀਆ ਸੀਂਦੀ ਆ ਕੱਪੜੇ ਮੈਂ ਵੀ ਉਹਦੇ ਕੋਲੋਂ ਸਵਾਉਦੀ ਹਾਂ।
ਅੱਛਾ ਉਹਨਾਂ ਨੇ ਤਾਂ ਹੁਣ ਆਪਣਾ ਬੂਟਿਕ ਕਾਫ਼ੀ ਵੱਡਾ ਕਰ ਲਿਆ ਨਾ ਹੁਣ।
ਹਾਂ ਹਾਂ ਹੁਣ ਹੁਣ ਮੈਂ ਗਈ ਨੀ ਵੈਸੇ ਕਾਫ਼ੀ ਟਾਈਮ ਹੋ ਗਿਆ। ਪਰ ਮੈਂ ਔ ਬੱਚਿਆਂ ਦੇ ਹੱਥ। ਭੇਜ ਦਿੰਦੇ ਆਂ ਕੱਪੜੇ, ਨਾਪ ਉਹਨਾਂ ਨੂੰ ਪਤਾ ਹੀ ਉਹ ਸੀ ਕੇ ਭੇਜ ਦਿੰਦੇ ਨੇ।
ਅੱਛਾ ਅੱਛਾ ਨਹੀਂ ਉਹ ਕੱਪੜੇ ਬਹੁਤ ਵਧੀਆ ਸਿੰਦੇ, ਹੁਣ ਤੇ ਉਹਨਾਂ ਨੇ ਆਪਣੇ ਥੱਲੇ ਸਟਾਫ਼ ਵੀ। ਰੱਖ ਲਿਆ, ਦੋ ਤਿੰਨ ਕੁੜੀਆਂ ਵੀ ਲਾ ਲਈਆਂ ਕੱਪੜੇ ਸੀਣ ਵਾਸਤੇ।
ਅੱਛਾ ਵਧੀਆ ਗੱਲ।
ਤੁਸੀਂ ਤੇ ਉੱਥੇ ਗਏ ਨੀ ਨਾ, ਹੁਣ।
ਹਾਂ ਹਾਂ ਚਲੋ ਕੋਈ ਨੀ ਆਉਣਾ ਤੁਸੀਂ ਘਾਰ।
ਹਾਂ ਮੈਂ ਆਵਾਂਗੀ ਮੈਂ ਤੁਹਾਨੂੰ ਵਟਸਐਪ ਤੇ ਭੇਜਾਂਗੀ ਤੇ ਤੁਸੀਂ ਏਧਰ ਮੰਗਾਂ ਲੈਣਾ। ਜਦ ਮੰਗਾਉਣੀ ਹੋਏਗੀ ਡਰੈੱਸ ਹਾਂ ਮੈਂ ਤੁਹਾਨੂੰ ਵਟਸਐਪ ਤੇ ਜਰੂਰ ਲਿੰਕ। ਅ ਸੈਂਡ ਕਰਾਂਗੀ, ਹੋਰ ਤੁਸੀਂ ਦੱਸੋ ਚੱਕਰ ਲਾਉਣਾ ਤੁਸੀਂ ਘਰ ਆਉਂਦੇ ਹੀ ਨਹੀਂ ਤੁਸੀਂ।
ਆਵਾਂਗੀ ਬਸ ਤੁਹਾਨੂੰ ਦੱਸਿਆ ਤਾਂ ਹੈ ਗਰਮੀ ਇੰਨੀ ਹੈ, ਹੁਣ ਤਾਂ ਏ ਸੀ ਬਗੈਰ ਤਾਂ ਰਿਹਾ ਹੀ ਨਹੀਂ ਜਾਂਦਾ।
ਹਾਂਜੀ ਇਹ ਤੇ ਹੈ, ਮੈਂ ਤੇ ਆਵਾਂਗੀ ਜਦੋਂ ਮੈਂ ਟਿਊਸ਼ਨ ਦੀ। ਗੱਲ ਕਰਨੀ ਐ ਨਾ ਆਪਣੀ ਸਹੇਲੀ ਦੇ ਬੱਚਿਆਂ ਦੀ, ਫਿਰ ਉਹਨਾਂ ਦੇ ਨਾਲ ਹੀ ਆਵਾਂਗੀ।
ਆਉਣਾ ਆਉਣਾ ਤੁਸੀਂ ਆਉਣਾ। ਹੋਰ ਕੀ ਬਣਾਇਆ ਤੁਸੀਂ ਅੱਜ ਫਿਰ।
ਅੱਜ ਅਸੀਂ ਕੜੀ ਚੌਲ ਬਣਾਏ ਸੀ, ਤੁਸੀਂ ਕੀ ਬਣਾਇਆ।
ਅਸੀਂ ਕੱਲ੍ਹ ਬਣਾਏ ਸੀ ਕੜੀ ਚੌਲ, ਅੱਜ ਅਸੀਂ ਉਹ ਬਣਾਈਏ ਕੀ ਕਹਿੰਦੇ ਨੇ ਆਲੂ। ਆਲੂ ਗੋਭੀ ਬਣਾਈ ਏ ਅੱਜ।
ਅੱਛਾ ਅੱਛਾ ਹਾਂ ਫੇਰ ਰੋਜ਼ ਤੁਹਾਨੂੰ ਪਤਾ ਬੱਚੇ ਘਰ ਨੇ ਫੇਰ ਬੱਚਿਆਂ ਨੂੰ ਰੋਜ਼।
ਹਾਂ ਹਾਂਜੀ। ਸਾਰੇ ਬੱਚਿਆਂ ਨੇ ਤਾਂ ਸ਼ਡਿਊਲ ਹੀ ਖਰਾਬ, ਨਹੀਂ ਨਹੀਂ ਨਹੀਂ ਨਨਾਣ ਨੀ ਆਈ। ਆਈ ਉਹ ਵੀ ਨੀ ਆਈ ਇਸ ਵਾਰੀ।
ਅੱਛਾ, ਪਰ ਮੈਂ ਤੇ ਵੇਖਿਆ ਸੀ ਉਹਨੂੰ ਇੱਕ ਹਫ਼ਤੇ ਪਹਿਲੇ ਤੁਹਾਡੇ ਨਾਲ।
ਅੱਛਾ।
ਹਾਂ।
ਹਾਂ ਆਈ ਸੀ ਆਈ ਸੀ।
ਅੱਛਾ ਮੈਂ ਨਾ ਵੇਖਿਆ ਤੇ ਸ਼ਾਇਦ ਇੱਕ ਅੱਧੇ ਦਿਨ ਲਈ ਆਈ ਹੋਉ ਗਈ ਨਾ ਉਹ।
ਹਾਂ ਹਾਂ ਇੱਕ ਅੱਧੇ ਦਿਨ ਲਈ ਆਈ ਸੀ ਉਹ, ਪਤਾ ਨੀ ਹੁਣ ਕਿਸੇ ਦੀ ਡੈਥ ਹੋ ਗਈ ਸੀ ਉਹਦੀ ਸੋਰੇ ਸੁਹਰੇ ਪਰਿਵਾਰ ਵਿੱਚੋਂ ਤੇ ਉਹ ਮਿਲਣ ਆਹੀ ਸੀ ਫਿਰ।
ਅੱਛਾ ਤੇ ਫਿਰ ਤੁਸੀਂ ਨੀ ਗਏ ਕਿੱਥੇ ਘੁੰਮਣ।
ਨਹੀਂ ਨਹੀਂ ਅਸੀਂ ਨਹੀਂ ਗਏ ਅਸੀਂ ਇਹ ਪਿਛਲੇ। ਅ ਕਦੋਂ ਗਏ ਸੀ, ਪਿਛਲੇ ਤੋਂ ਮਤਲਬ ਜਦੋਂ ਮੈਂ ਕੋਚਿੰਗ ਸਟਾਰਟ ਕੀਤੀ। ਤੇ ਉਸ ਤੋਂ ਇੱਕ ਹਫ਼ਤੇ ਪਹਿਲੇ ਈ ਅਸੀਂ ਅੰਬਰਸਰ ਹੋ ਕੇ ਆਏ ਆ।
ਅੱਛਾ ਅੱਛਾ, ਹਾਂ ਇਹ ਵੀ ਐ ਨਾ ਹੁਣ ਆਪਣਾ ਕੰਮ ਵੀ ਐ ਏ ਤੇ ਤੁਸੀਂ ਬੜਾ ਵਧੀਆ ਕੀਤਾ। ਕੋਚਿੰਗ ਸ਼ੁਰੂ ਕਰਕੇ ਬੱਚੇ ਪੜ੍ਹਾਲੋਗੇ ਚਾਰ ਪੈਸੇ ਤੁਹਾਡੇ ਵੀ ਇਕੱਠੇ ਹੋ ਜਾਣਗੇ।
ਤਾਂ ਹੀ ਤਾਂ ਮੈਂ ਕਿਹਾ ਫ੍ਰਰੀ ਹੁੰਨੇ ਆ ਘਰ ਤੇ ਪੜ੍ਹਾਈ।
ਹਾਂ ਤੇ ਤੁਸੀਂ ਪਿੱਛੇ ਅੱਗੇ ਪੜ੍ਹਾਈ ਕਰਦੇ ਸੀ। ਤੁਹਾਡੀ ਪੜ੍ਹਾਈ ਹੋ ਗਈ ਪੂਰੀ।
ਹਾਂਜੀ ਹਾਂਜੀ, ਹੋ ਗਈ ਐ ਮੇਰੀ।
ਮੇਰੀ ਐਮ ਏ ਕੰਪਲੀਟ ਹੋਗੀ ਐ।
ਅੱਛਾ ਅੱਛਾ, ਤੇ ਤੁਸੀਂ ਕਿਸੇ ਸਕੂਲ ਵਗੈਰਾ ਵੀ ਪੜ੍ਹਾਣ ਦਾ ਸੋਚਦੇ ਓ ਕਿ।
ਸਕੂਲ। ਮੈਂ ਸੋਚਿਆ ਸੀ ਬਟ ਫੇਰ ਬੱਚੇ ਆ ਗਏ ਨੇ ਐ ਟਿਊਸ਼ਨ ਇਸਤੇ ਹੁਣ ਮੈਂ ਸੋਚਾਂਗੀ ਅੱਗੇ ਵੇਖਾਂਗੀ ਹਾਂ-ਹਾਂ, ਵੇਖਾਂਗੇ ਅੱਗੇ ਅਗਰ ਵੈਸੇ ਔਫਰ ਤਾਂ ਆਏ ਨੇ ਜੋਬ ਦੇ ਮੈਂ ਕਰਾਂ ਗੀ ਜੋਆਇਨ ਸੋਚ ਕੇ ਥੋੜ
ਹਾਂ, ਕਿਉਂਕਿ ਤੁਸੀਂ ਇੰਨੀ ਤੇ ਪੜ੍ਹਾਈ ਕਰ ਲਈਏ ਸਕੂਲ ਪੜ੍ਹਾਓਗੇ ਤੇ ਵਧੀਆ ਚਾਰ ਪੈਸੇ ਆਏਂਗੇ ਤੇ ਤੁਹਾਡੀ ਨੌਲੇਜ ਵੀ ਹੋਰ ਵੱਧ ਜਾਏਗੀ
ਹਾਂਜੀ, ਹੋਰ ਤੁਸੀਂ ਕੀ ਕਰ ਰਹੇ ਓ ਅੱਜ ਕੱਲ੍ਹ ਫੇਰ
ਮੈਂ ਬਸ ਆਪ ਸੋਚਦੀ ਵੀ ਆ ਬੁਟੀਕ ਦਾ ਕੰਮ ਖੋਲ ਲਵਾਂ ਤੁਹਾਨੂੰ ਪਤਾ ਮੈਨੂੰ ਕੱਪ ੜੇ ਸੀਣੇ ਤਾਂ ਆਂਦੇ ਨੇ ਬਸ ਹੁਣ ਮੈਂ ਫੈਸ਼ਨ ਡਿਜ਼ਾਇਨਿਗ ਕਰਕੇ ਆਪਣਾ ਬੂਟੀਕ ਖੋਲਣ ਦਾ ਸੋਚ
ਹਾਂ, ਬਹੁਤ ਵਧੀਆ ਗੱਲ ਐ ਵੀ ਹਾਂਜੀ ਆਪਣੇ ਕੱਪੜੇ ਬੰਦਾ ਆਪ ਈ ਸੀਂ ਲੈਂਦਾ
ਹਾਂਜੀ, ਇਹ ਗੱਲ ਤੇ ਹੈ ਅੱਜ ਕੱਲ੍ਹ ਇਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਐ ਨਾ ਤਾਂ ਕਰਕੇ
ਜੀ ਹਾਂ ਸਾਡੇ ਇੱਥੇ ਵੀ ਇੱਕ ਅ ਕਰ ਰੀ ਕੁੜੀ ਉਹਦਾ ਈ ਫੈਸ਼ਨ ਡਿਜ਼ਾਇਨ ਇੰਗ ਦਾ ਕਰ ਰੀ ਐ ਕਾਫੀ ਵਧੀਆ ਕਰ ਲੈਂਦੀ ਏ
ਅੱਛਾ-ਅੱਛਾ, ਹਾਂ ਪਰ ਏ ਵੀ ਕਿ ਟੈਮ ਲੱਗਦਾ
ਹਾਂਜੀ, ਬਸ ਉਹਦਾ ਇੱਕ ਮਹੀਨੇ ਦੀ ਰਹਿ ਗੀ ਏ ਕੋਚਿੰਗ, ਤਿੰਨ ਮਹੀਨੇ ਦਾ ਹੁੰਦਾ ਨਾ ਕੋਰਸ ਇੱਕ ਮਹੀਨੇ ਦਾ ਰਹਿ ਗਿਆ ਬਸ ਕੰਪਲੀਟ ਹੋਜੇਗਾ ਨਾ ਫੇਰ-ਫੇਰ ਖੋਲੇਗੀ
ਕੋਰਸ ਕਿਉਂਕਿ ਉਹਦੇ ਚ ਮੈਨੂੰ ਅ ਪ ਕੱਪੜਿਆਂ ਉੱਤੇ ਪੇਂਟਿੰਗ ਕਰਨਾ ਵੀ ਸਿੱ ਖਾਏਗੇ ਹਰ ਤਰ੍ਹਾਂ ਦੀ ਕਢਾਈ ਸਭ ਸਿਖਾਂਏ ਗੇ ਹਾਂਜੀ ਕਿਉਂਕਿ ਫਿਰ ਮੈਂ ਤੁਹਾਨੂੰ ਪਤਾ ਸਾਡੇ ਇਥੇ ਕੋਈ ਇੰਨਾ ਵਧੀਆ ਫੇਮਸ ਬੂਟਿਕ ਹੈ ਨੀ ਫੇਰ ਮੈਂ ਵੱਡਾ ਹੀ ਬੂਟਿਕ ਖੋਲਾਂਗੀ ਨਾ
ਹਾਂ ਬਹੁਤ ਵਧੀਆ ਗੱਲ ਏ ਫੇਰ ਮੈਂ ਵੀ ਤੁਹਾਡੇ ਕੋਲ ਆ ਜਿਆ ਕਰਾਂਗੀ ਹੋਰ ਕੀ ਐ ਕੱਪੜੇ ਸਵਾਣ
ਸਵਾਣਾ ਤੁਸੀਂ ਚਲੋ ਠੀਕ ਐ ਮੈਂ ਨਾ ਰੋਟੀ ਬਣਾਲਾ ਠੀਕ ਐ
ਹਾਂਜੀ, ਕੋਈ ਨੀ ਕਰਨਾ ਫੋਨ ਤੁਸੀਂ ਠੀਕ-ਠੀਕ ਐ ਠੀਕ